ਹਾਂਜੀ ਜੀ!
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ ਤੁਸੀਂ ਠੀਕ ਹੋ।
ਬਸ ਅਸੀਂ ਵਧੀਆ। ਤੁਸੀਂ ਸੁਣਾ ਕਿੱਦਾਂ। ਬਸ ਕੁਛ ਨਹੀਂ ਥੋੜਾ ਬੁਟੀਕ ਦਾ ਕੰਮ ਸੀਗਾ ਉਹੀ ਹੁਣ ਸੋਚ ਰਹੀ ਸੀ ਮਾਰਕਿਟ ਜਾਣ ਲਈ। ਹ
ਮਤਲਬ ਘਰੇ ਵੀ।
ਹਾਂਜੀ, ਉਹ ਬੁਟੀਕ ਦਾ ਥੋੜਾ। ਕੰਮ ਹੈਗਾ ਇੱਥੇ ਉਹੀ ਕਿਸੇ ਨੇ ਡਰੈੱਸ ਦਿੱਤੀ ਸੀ ਉਹਨੂੰ। ਓਕਜਨ ਦਾ ਵਿਆਹ ਵੀ ਵਿੱਚ ਸੀਗਾ ਤੇ ਕਹਿੰਦੀ ਸੀ ਮੈਂਨੂੰ ਕੋਈ ਟਰਡੀਸਨ ਟਾਈਪ ਦੀ ਡਰੈੱਸ। ਦੱਸੋ ਬਾਹਰੋ ਦੀ ਉਹਨੂੰ ਸਾਈਜ਼? ਨਹੀਂ ਮਿਲ ਰਿਹਾ ਤੇ ਕਹਿੰਦੀ ਸੀਗੀ ਉਹੀ ਲੇਸਾਂ ਵਗੈਰਾ ਦੇਖਣ ਜਾਣੀਆਂ ਸੀ।
ਅੱਛਾ-ਅੱਛਾ ਹਾਂਜੀ। ਮਤਲਬ ਨਾ ਸਾਈਜ਼ ਦਾ ਬਹੁਤ ਪ੍ਰੋਬਲਮ ਹੁੰਦਾ ਮੇਰਾ ਵੀ ਮਤਲਬ ਜਦੋਂ ਮੈਂ ਥੋੜੀ ਮੋਟੀ ਸੀ ਨਾ ਛੋਟੀ ਹੁੰਦੀ। ਤੇ ਸਾਡੇ ਸਕੂਲ 'ਚ ਨਾ ਗੈਦਰਿੰਗ ਸੀ ਮਤਲਬ। ਤੇ ਜੋ ਗੈਦਰਿੰਗ ਦਾ ਜੋ ਡਰੈਸ ਸਕੂਲ ਵਾਲੇ ਪ੍ਰੋਵਾਈਡ ਕਰਦੇ ਨੇ ਉਹ ਫਰੋਕ ਮੈੰਨੂੰ ਆਈ ਨੀ ਰਹੀ ਸੀ।
ਹਾਂ।
ਇਸ ਕਰਕੇ ਫੇਰ ਮੈਨੂੰ ਬਾਹਰੋਂ ਸਿਲਾਣੀ।
ਹਾਂ ਉਹੀ ਅੱਜ-ਕੱਲ ਵੈਸੇ ਤੇ ਵੈਸੇ। ਜਿਦਾਂ ਦਾ ਜ਼ਮਾਨਾ ਹੈ ਕੁੜੀਆਂ ਵੀ ਅੱਜ-ਕੱਲ ਵੈਸਟਰਨ ਪਾ ਕੇ ਰਾਜੀ ਨੇ। ਬਟ। ਵਿਆਹ ਸ਼ਾਦੀ 'ਚ ਸਾਰੇ ਮੰਗਦੇ ਹੀ ਆ ਟ੍ਰਡੀਸ਼ਨਲ ਕਲੋਥ ਤੇ ਕਹਿ ਰਹੀ ਹੈ ਮੈਨੂੰ। ਉਹ ਟ੍ਰਡੀਸ਼ਨਲ ਪਾਉਣ 'ਚ ਪ੍ਰੋਬਲਮ ਨਾ ਹੋਵੇ ਕਿਉਂਕਿ ਅੱਜ। ਹੈ ਤੇ ਕੁਝ ਏਦਾਂ ਹੋਏ ਜਿੱਦਾਂ ਚ ਕੰਫਰਟੇਬਲ ਵੀ ਹੋਏ। ਟ੍ਰਡੀਸ਼ਨਲ ਵੀ ਲੱਗੇ ਤੇ ਉਹੀ ਹੁਣ ਸੋਚ ਰਹੀ ਸੀ ਕੀ ਸੋਜਸਟ ਕਰਾਂ। ਉਹ ਵੀ ਅਸੀਂ।
ਅੱਛਾ-ਅੱਛਾ ਮੈਂ ਵੀ ਮਤਲਬ ਨਾ ਅਸੀਂ ਪੰਜਾਬ 'ਚ ਰਹਿਣੇ ਹਾਂ ਐਕਚੁਲੀ ਮੇ ਤੇ ਪੰਜ। ਪੰਜਾਬ 'ਚ ਨਾ ਜ਼ਿਆਦਾ ਮੋਡਰਨ ਕੱਪੜੇ ਪਾਉਣ ਨੀ ਦਿੰਦੇ ਤੇ ਪਹਿਲੇ ਅਸੀਂ ਮਹਾਰਾਸ਼ਟਰ ਚ ਰਹਿੰਦੇ ਸੀ, ਤਾਂ ਉੱਥੇ ਮੈਂ ਪਾ ਲੈਂਦੀ ਸੀ। ਮੋਡਰਨ ਵਗੈਰਾ ਕੱਪੜੇ ਸਭ ਪਾ ਲੈਂਦੀ ਸੀ ਬਟ ਤੁਹਾਨੂੰ ਪਤਾ ਪੰਜਾਬ ਦੇ ਲੋਕ ਪਾ ਨੀ ਦਿੰਦੇ ਥੋੜੀ ਪਰਖ।
ਹਾਂਜੀ ਉਹ ਤੇ ਹੈ ਹੀ ਉੱਥੇ ਤੇ ਪ੍ਰੋਪਰ। ਵੈਸੇ ਤਾਂ ਸਲਵਾਰ ਆ ਜਿੱਦਾਂ ਸਲਵਾਰ ਸੂਟ ਖ਼ਤਮ ਹੀ ਹੋ ਗਏ ਨੇ ਹਰ ਜਗ੍ਹਾ ਤੋਂ। ਬਟ ਮੈਂ ਪੰਜਾਬ ਚ ਦੇਖਿਆ ਹਜੇ ਵੀ ਪੰਜਾਬੀ ਸੂਟ ਪ੍ਰੋਪਰ ਪਟਿਆਲਾ। ਉਹ ਤੋਂ ਬਾਅਦ ਫਰਸ਼ੀ ਸਲਵਾਰ ਅੱਜ-ਕੱਲ੍ਹ ਬੜੀ ਫੈਸ਼ਨ 'ਚ ਹੈ। ਉਹ ਵੀ ਚੱਲਦੀ ਹੈ ਬਟ ਬਥੇਰੀ ਤੇ ਨਾਲੇ ਪੰਜਾਬੀ ਜੁੱਤੀ। ਜੁੱਤੀ ਪਾਓ ਤੇ ਸੋਹਣੀਆਂ ਲੱਗਦੀਆਂ ਉੱਚੀ ਲੰਬੀ ਕੁੜੀਆਂ।
ਸਹੀ ਕਿਹਾ ਇੱਕ ਉਹ ਮਤਲਬ ਵਿਆਹਮਾਸ਼ਾਦੀ 'ਚ ਸਾਡੇ ਜ਼ਿਆਦਾ ਉਹ ਫੈਸ਼ਨ ਆ ਪਰਾਂਦੀ ਦਾ।
ਹਾਂ ਹਾਂਜੀ ਹਾਂਜੀ ਬਿਲਕੁਲ ਪਰਾਂਦੀ ਬੜੀ ਫੈਸ਼ਨਲ। ਤੇ ਬਹੁਤ ਚੰਗੀ ਚੰਗੀ ਇੱਕਦਮ ਮਿਰਰ ਵਰਕ ਦੀਆਂ ਤੇ ਕਲਰਫੁਲ ਫਲਾਵਰ ਵਾਲੀਆਂ । ਗੋਟੇ ਪੱਟੇ ਵਾਲੀਆਂ ਬੜੀ ਪੁਰਾਣੀਆਂ ਹੈ।
ਸਹੀ ਸਹੀ ਕਿਹਾ ਅੱਜ ਕੱਲ ਤਾਂ ਜੁੱਤੇ ਵੀ ਹਰ ਇੱਕ। ਇੱਕ ਨਵੇਂ ਫੈਸ਼ਨ ਦੀ ਆ ਗਈ ਹੈ?
ਹਾਂ ਮੈਨੂੰ ਵੀ ਪਰਸਨਲੀ ਮੈਂ ਇੱਕ ਵਾਰੀ ਗਈ ਸੀ ਜਦ ਮੇਰਾ ਨਵਾਂ ਨਵਾਂ। ਵਿਆਹ ਹੋਇਆ ਸੀ ਤੇ ਮੈਂ ਅਸੀਂ ਲੋਕ ਗਏ ਸੀ ਦਰਬਾਰ ਸਾਹਿਬ ਤੇ ਉੱਧਰੋਂ ਮੈਂ ਜੁੱਤੀ ਲੈ ਕੇ ਆਈ। ਸੀ ਉਹ ਜੁੱਤੀ ਮੈਨੂੰ ਅਜੇ ਤੱਕ ਇਸ ਸਾਈਡ ਆਪਣੇ ਨੌਰਥ 'ਚ ਤੇ ਮਿਲੀ ਨਹੀਂ ਮਿਲੀ ਨਹੀਂ ਬਹੁਤ। ਰੇਅਰ। ਮਤਲਬ ਉਹ ਜੁੱਤੀ ਅੱਜ ਤੱਕ ਮੈਨੂੰ ਯਾਦ ਆਉਂਦੀ ਏ ਬੜੀ ਸੋਹਣੀ ਫਿਟਿੰਗ ਇੰਨਾ ਸੋਹਣਾ ਡਿਜ਼ਾਇਨ। ਤੇ ਉੱਪਰ ਪੂਰੀ ਤਲੇ ਵਾਲੀ ਜੁੱਤੀ ਸੀ ਉਹ ਬੜੀ ਫੱਬ ਜਾਂਦੀ ਸੀ ਸਾਰੇ ਕੱਪੜੇ। ਕੱਪੜਿਆਂ ਨਾਲ ਸੂਟ ਨਾਲ ਪਾਲੋ ਤੇ ਅੱਛੀ ਲੱਗਦੀ ਸੀ ਜੇ ਸਕਰਟ ਨਾਲ ਪਾਲੋ ਜੀਨਸ। ਨਾਲ ਬਣੀ ਸਭ ਦੇ ਉੱਤੇ ਚੱਲਦੀ ਸੀ ਉਹ ਬਹੁਤ ਟ੍ਰਡੀਸ਼ਨਲ ਸੀਗੀ ਬੜੀ ਵਧੀਆ ਲੱਗਦੀ ਸੀਗੀ।
ਹਾਂਜੀ ਸਹੀ ਕਿਹਾ ਮਤਲਬ ਜੁੱਤੀ ਨਾ ਹਰ ਇੱਕ ਮਤਲਬ ਜੁੱਤੀ ਜੁੱਤੀ ਵਰਗੀ ਹੋਵੇ ਨਾ ਤਾਂ ਹਰ ਇੱਕ ਸੂਟ। ਨਾਲ ਫੱਬ ਜਾਂਦੀ ਜ਼ਿਆਦਾਤਰ ਉਹ ਜੀਨਸ ਟੋਪ ਨਾਲ।
ਹਾਂ, ਅੱਛੀ ਲੱਗਦੀ ਹੈ ਬਹੁਤ।
ਹਾਂਜੀ।
ਨਹੀਂ ਉਹਦੀ।
ਹਾਂਜੀ ਹਾਂਜੀ ਮੈਂ ਵੀ ਮਤਲਬ ਹੁਣ ਮਤਲਬ ਮੇਰਾ ਮਹਾਰਾਸ਼ਟਰ ਜਾਣ ਦਾ। ਪਲੈਨ ਚੱਲ ਰਿਹਾ ਕਿਉਂਕਿ ਨਾ ਮੈਂ? ਯੂਕੇ ਜਾ ਰਹੀ ਆ, ਥਰਟੀ ਨੂੰ ਮੇਰੀ ਫਲਾਈਟ ਏ ਤੇ ਫਿਰ ਉੱਧਰ ਤਾਂ ਹੁਣ ਤੁਹਾਨੂੰ ਪਤਾ ਮੋਡਰਨ ਹੀ ਕੱਪੜੇ ਪਾਉਂਦੇ ਨੇ।
ਬਿਲ ਹਾਂ, ਉਹ ਤੇ ਆਈ ਉੱਧਰ ਤੇ ਫਿਰ ਬਈ ਮਾਹੌਲ ਹੀ ਓਦਾਂ ਦਾ ਐ।
ਹਾਂਜੀ ਹਾਂਜੀ, ਤਾਂ ਫਿਰ ਮੈਂ ਉਹੀ ਸੋਚ ਰਹੀ ਸੀ ਕਿ ਕੀ ਮੋਡਰਨ ਮਤਲਬ ਦੇਖੋ, ਪੰਜਾਬ 'ਚ ਤਾਂ ਮੋਡਨ ਕੱਪੜੇ ਜ਼ਿਆਦਾ ਮਿਲਦੇ ਨੀ। ਵੀ ਮੋਲ ਚ ਚਲੇ ਜਾਉ ਨਹੀਂ ਮਿਲਦੇ।
ਦਿੱਲੀ ਸਾਈਡ ਵੇਖੋ, ਦਿੱਲੀ ਸਾਈਡ ਤੋਂ ਅਗਰ ਸ਼ੋਪਿੰਗ ਕਰ ਸਕਦੇ ਹੋ, ਦਿੱਲੀ ਵੀ ਵਧੀਆ ਮਿਲ ਜਾਂਦਾ। ਰੀਡੇਸ਼ਨਲ ਕਲੋਥ ਵੀ ਅੱਛੇ ਮਿਲ ਜਾਂਦੇ ਨੇ, ਤੇ ਫੈਸ਼ਨੇਬਲ ਜਿਹੜੇ ਮੋਡਨ ਉਹ ਵੀ ਅੱਛੇ ਮਿਲ ਜਾਂਦੇ ਨੇ, ਜੀਨਸ ਵਗੈਰਾ, ਟੋਪ ਵਗੈਰਾ ਅੱਛੀ ਵਰਾਇਟੀ ਕੁੁਰਤੀਸ ਵੀ ਵਧੀਆ ਮਿਲ ਜਾਂਦੀਆਂ, ਬਹੁਤ ਸਾਰੇ ਮਾਰਕੀਟ ਹੈਗੀਆਂ ਨੇ ਉੱਥੇ ਦੇ ਦੇਖ ਸਕਦੇ ਹੋ।
ਅੱਛਾ ਅੱਛਾ, ਇੱਕ ਮੈਂ ਸੁਣਿਆ ਸੀ ਦਿੱਲੀ ਚ ਕਿਹੜਾ ਦਾ ਵੀ ਬਾਜ਼ਾਰ ਆ, ਉੱਥੇ ਕੱਪੜੇ ਵਗੈਰਾ ਸਸਤੇ ਮਿਲ ਜਾਂਦੇ ਨੇ।
ਹਾਂ, ਉੱਥੇ ਇੱਕ ਸਰੋਜਨੀ ਮਾਰਕੀਟ ਹੈ, ਉੱਥੇ ਬਹੁਤ ਮਤਲਬ ਰੀਜ਼ਨੇਬਲ ਮਿਲ ਜਾਂਦੇ ਨੇ, ਔਰ ਫੈਸ਼ਨੇਬਲ ਤਾਂ ਹੁੰਦਾ ਹੀ ਨੇ, ਦਿੱਲੀ ਦਾ ਫੈਸ਼ਨ ਵੈਸੇ ਫਿਰ
ਹਾਂਜੀ ਹਾਂਜੀ ਹਾਂਜੀ, ਸਹੀ ਕਿਹਾ ਫਿਰ ਮੈਂ ਮਤਲਬ ਮਹਾਰਾਸ਼ਟਰ ਜਾਵਾਂ ਜੇ ਆਪਣੇ ਕੋਲ ਹੀ ਸ਼ੋਪ ਸੋਪਿੰਗ ਹੋ ਰਹੀਏ, ਦਿੱਲੀ ਤਾਂ ਫਿਰ ਦਿੱਲੀ ਤੋਂ ਹੀ ਕਰ ਲਵਾਂਗੀ ਨਾ।
ਬਿਲਕੁਲ, ਮੈਂ ਉਹੀ ਤੁਹਾਨੂੰ ਕਹਿ ਰਹੀ ਸੀ ਕਿਉਂਕਿ ਮਹਾਰਾਸ਼ਟਰ ਚ ਮੈਨੂੰ ਐਸਾ ਲੱਗਦਾ ਨਾ ਕਿ ਮਤਲਬ ਫੈਸ਼ਨੇਬਲ ਨੀ ਮਿਲੇਗਾ ਹਾਂ, ਜਿਹੜੇ ਨੋਰਮਲੀ ਵੇਸ ਜਿਹੜੇ ਡੇਲੀ ਯੂਜ ਕਿਉਂਕਿ ਉੱਥੇ ਸਾਰੇ ਆਫਿਸ ਗੋਇੰਗ ਹੈਗੇ ਨੇ ਤੇ ਮੈਨੂੰ ਲੱਗਦਾ, ਉਹੀ ਟਊਜ਼ਰ, ਸ਼ਰਟ ਤੇ ਟੋਪ ਬਸ ਸਹੀ ਸਭ ਮਿਲਦਾ ਹੋਏਗਾ, ਮੈਨੂੰ ਨੀ ਲੱਗਦਾ ਸੂਟਸ ਦੀ ਵੀ ਉੱਥੇ ਵਰਾਇਟੀ ਚੰਗੀ ਮਿਲਦੀ ਐ।
ਨਹੀਂ ਨਹੀਂ ਸੂਟ ਦੀ ਤਾਂ ਵਰਾਇਟੀ ਪਹਿਲੀ ਗੱਲ ਮਿਲਦੀ ਨਹੀਂ, ਤੇ ਉਰੇ ਐਵੇਂ ਆ ਮਤਲਬ ਦੇਖੋ ਜ਼ਿਆਦਾਤਰ ਮਰਾਠੇ ਲੋਕ ਵੀ ਰਹਿੰਦੇ ਨੇ ਉਰੇ, ਮਹਾਰਾਸ਼ਟਰ ਤੇ ਹਾਂਜੀ ਹਾਂਜੀ। ਤੇ ਉਹਨਾਂ ਦੇ ਲਾਇਕ ਦੇ ਮਤਲਬ ਚਮਕ ਧਮਕ ਵਾਲੇ ਜ਼ਿਆਦਾ ਮਿਲ ਜਾਂਦੇ ਨੇ ਦੇਖਿਆ ਜਾਵੇ ਤਾਂ ਕੰਪੇਅਰ ਟੂ ਪੰਜਾਬ।
ਉਹੀ ਸਾਡੇ ਪੰਜਾਬੀਆਂ ਦਾ ਸਵਾਦ ਥੋੜਾ ਚੇਂਜ ਹੈ ਨਾ। ਤੇ ਉਹ ਤੇ ਬਿਲਕੁਲ ਟ੍ਰਡੀਸ਼ਨਲ ਪਾਏਗੇ। ਤਾਂ ਵੀ ਬਿਲਕੁਲ ਅਲੱਗ ਹੀ ਰਹਿੰਦੇ ਨੇ, ਲੱਗਦੇ ਨੇ ਕੱਪੜੇ ਤੇ ਅਗਰ ਵੈਸਟਰਨ ਪਾ ਲੈਂਗੇ ਤਾਂ ਉਹਦੇ ਚ ਵੀ ਉਹਨਾਂ ਨੂੰ ਫੈਸ਼ਨੇਬਲ ਹੀ ਚਾਹੀਦਾ, ਕੁੜਤੀਆਂ ਦੇ ਅਲੱਗ ਅਲੱਗ ਡਿਜ਼ਾਇਨ ਟੋਪ ਅਲੱਗ ਹੋਣਗੇ। ਜਾਂ ਫਿਰ ਕਢਾਈ ਵਾਲੇ ਹੋਣਗੇ ਤੇ ਜੀਨਸ ਵਗੈਰਾ ਵੀ ਅੱਛੀ ਬ੍ਰਾਂਡੇਡ ਹੋਏਗੀ ਤੇ ਨਾਲੇ
ਸਹੀ ਕਿਹਾ, ਮੈਂ ਫੇਰ ਹਾਂਜੀ ਹਾਂਜੀ, ਮੈਂ ਫੇਰ ਇਸ ਤਰ੍ਹਾਂ ਸੋਚ ਸੀ ਨਾ ਕਿ ਜੇ ਮੈਂ ਮਹਾਰਾਸ਼ਟਰ ਵੀ ਗਈ ਤਾਂ ਫੇਰ ਮੈਂ ਉਧਰ ਜੂਡੀਓ, ਮੈਕਸ ਵਗੈਰਾ ਤੋਂ ਸ਼ੋਪਿੰਗ ਕਰ ਲੂੰਗੀ। ਉਧਰ ਵੀ ਵਧੀਆ ਮਿਲ ਜਾਂਦੀ ਏ ਨਾ।
ਜੂਡੀਓ ਵਗੈਰਾ ਚ ਤੇ ਹਰ ਥਾਂ ਤੇ ਜੂਡੀਓ ਤੇ ਪੰਜਾਬ ਵੀ ਹੋਏਗਾ ਜੂਡੀਓ।
ਪੰਜਾਬ ਜ਼ੁਡੀਓ ਹੈਗਾ, ਬਟ ਮੈਂ ਨਾ ਤੁਹਾਨੂੰ ਕੀ ਬੋਲਦੀ ਆ, ਮੈਨੂੰ ਥੋੜੇ ਮੋਡਰਨ ਕੱਪੜੇ ਚਾਹੀਦੇ। ਨੇ ਮੋਡਰਨ ਹੈ ਹੀ ਨਹੀਂ ਪੰਜਾਬ ਚ, ਨਹੀਂ ਇੰਨੇ ਮੋਡਰਨ ਨਹੀਂ ਮਿਲਦੇ।
ਜੂਡੀਓ ਦਾ ਤਾਂ ਆਪਣਾ ਇੱਕ ਅਲੱਗ ਡਿਜ਼ਾਇਨਿੰਗ ਰਹਿੰਦੀ ਹੈ ਨਾ।
ਹਾਂ ਹਾਂਜੀ ਹਾਂਜੀ। ਤੁਹਾਡੀ ਗੱਲ ਸਹੀ ਏ, ਬਟ ਤੁਸੀਂ ਇੱਕ ਟਾਈਮ ਪੰਜਾਬ ਚੱਕਰ ਲਾਇਆ ਤੁਹਾਨੂੰ ਮੋਡਰਨ ਕਪੜੇ ਕਿਤੇ ਦਿਖਣੇ ਹੀ ਨੀ ਜੂਡੀਓ ਚ। ਜਾ ਫ਼ੁੱਲ ਪੈਂਟਾ ਦਿਖਣਗੀਆਂ। ਬ੍ਰੈਂਡ ਬ੍ਰੈਂਡ ਟੋਪ ਦਿਖਣਗੇ, ਤੁਹਾਨੂੰ ਵਧੀਆ ਵਧੀਆ ਬਟ ਜਿਵੇਂ ਮੋਡਰਨ ਹੁੰਦੇ ਆ ਥੋੜ੍ਹੇ ਸ਼ੋਰਟਸ ਵਗੈਰਾ ਕੱਟ ਵਗੈਰਾ ਨਹੀਂ, ਉਹ ਕਦੇ ਨਹੀਂ ਮਿਲਣੇ ਤੁਹਾਨੂੰ।
ਅੱਛਾ, ਮੈਂ ਖੈਰ ਦੇਖੇ ਨੀ ਐ ਕਿਉਂਕਿ ਪੰਜਾਬ ਚ ਸਾਨੂੰ ਪਤਾ ਹੈ ਕਿ ਜ਼ਿਆਦਾਤਰ ਅਸੀਂ ਕਦੇ ਜਾਈਦਾ ਅਤੇ ਫੁਲਕਾਰੀ ਵਗੈਰਾ ਸਾਨੂੰ ਪਤਾ ਉੱਥੇ ਦੀ ਫੇਮਸ ਐ। ਤੇ ਅਸੀਂ ਫੁਲਕਾਰੀ ਵਗੈਰਾ ਲੈ ਲਈ ਦੀ ਐ। ਜਾਂ ਜੁੱਤੀ ਵਗੈਰਾ ਲਈ ਦੀ ਐ, ਕਦੇ ਵੈਸਟਰਨ ਕੱਪੜਾ ਖਰੀਦਿਆ ਹੀ ਨਹੀਂ ਉਧਰੋਂ ਅਸੀਂ।
ਹਾਂਜੀ, ਮਤਲਬ ਮੈਂ ਵੀ ਮਤਲਬ ਫੁਲਕਾਰੀ ਲਈ ਸੀ, ਉਹ ਨਾ ਮੈਂ ਬਲੈਕ ਪੂਰਾ ਬਲੈਕ ਡਰੈਸ ਸਵਾਇਆ ਸੀ। ਥੋੜਾ ਅਹ ਮਤਲਬ ਉਸ ਤੇ ਕੜਾਈ ਵਗੈਰਾ ਕਰਾ ਲਈ ਸੀ ਉਹਣੀ ਹੱਥ ਦੀ ਕੜਾਈ ਕੱਢਦੇ
ਹਾਂਜੀ ਹਾਂਜੀ।
ਮਤਲਬ ਪੂਰਾ ਕਰਕੇ ਨਾ ਮੈਂ ਉਸਤੇ ਮਤਲਬ ਅਹ ਰੈਡ ਕਲਰ ਦੀ ਫੁੱਲ ਕਰ ਲਈ ਸੀ।
ਅੱਛਾ ਜੀ ਜਾਗੋ ਵਗੈਰਾ ਚ ਪਾਉਣ ਵਾਸਤੇ।
ਹਾਂਜੀ ਹਾਂਜੀ ਜਾਗੋ ਵਗੈਰਾ ਚ ਲਈ ਸੀ ਮਤਲਬ ਜ਼ਿਆਦਾਤਰ ਉਹ ਜਾਗੋ ਲਈ ਲਈ ਸੀ ਤੇ ਮਹਿੰਦੀ ਦਾ ਵੀ ਮੁਸਲਾ ਦਾ ਹੀ ਡਰੈਸ ਸੀ ਕਢਾ ਕੇ ਲਿਆ ਸੀ ਮੈਂ।
ਅੱਛਾ ਮੈਂ ਹਾਂ ਮੈਂ ਵੀ ਜਾਗੋ ਵਾਸਤੇ ਤੇ ਮੇਰਰ ਵਰਕ ਬੜਾ ਚੱਲ ਰਿਹਾ ਸੀ ਨਾ ਚੁੰਨੀ ਚਜੇ ਪਿੱਛੇ ਦੇਖਿਆ ਸੀ। ਅਹ ਪਾਕਿਸਤਾਨੀ ਪ੍ਰਿੰਟ ਦੇ ਉੱਤੇ ਐਵੇਂ ਮੇਰਰ ਲੱਗੇ ਹੋਏ। ਦੀ ਮੈਂ ਚੁੰਨੀ ਲਈ ਸੀ ਤੇ ਮੇਰਾ ਆਪਣਾ ਬੁਟੀਕ ਦਾ ਕੰਮ ਤੇ ਉਹਦੇ ਵਿੱਚ ਹੀ ਮੈਂ ਸੂਟ ਉਹਦੇ ਨਾਲ ਪਲੇਨ ਲੈ ਕੇ ਤੇ ਪਾਈਪਿੰਗ ਲਗਾ ਕੇ ਪੂਰਾ ਬਾਰਡਰ ਬਣਾ ਕੇ ਸੂਟਾਂ ਚ ਤੇ ਸਿੰਪਲ ਸੂਟ ਰੱਖਿਆ। ਤੇ ਚੁਣਨੀ ਉਹ ਬੜੀ ਵਧੀਆ ਸਭ ਨੂੰ ਪਸੰਦ ਆਈ ਸੀ ਇੱਥੇ
ਹਾਂਜੀ ਨਾਲੇ ਵਿੱਚ ਤਾਂ ਮੈਂ ਵੀ ਸੁਣਿਆ ਸੀ ਪਾਕਿਸਤਾਨ ਸਲਵਾਰ ਮਤਲਬ ਹਾਲਾਂਕ ਮੈਂ ਲਿਆ ਨੀ ਬਟ ਮੈਂ ਸੁਣਿਆ ਬਹੁਤ ਸੀ ਪਾਕਿਸਤਾਨ ਡਰੈਸ ਦਾ ਬਹੁਤ ਮਤਲਬ ਉਹ ਚੱਲ ਰਿਹਾ ਹੈ।
ਹਾਂ ਉਹ ਲੇਕਿਨ ਹੁਣ ਫੈਸ਼ਨ ਉਹ ਵੀ ਆਊਟ ਹੋ ਗਿਆ ਹੁ ਆਟ ਡੇਟ ਲੱਗਦੀ ਹੈ ਹਾਲਲੇ ਮੇਰਾ ਇੱਕ ਕਜ਼ਨ ਹੈਗਾ ਉਹਦਾ ਵਿਆਹ ਸੀ ਲਾਸਟ ਫੈ ਹੀ ਸੀਗਾ ਤੇ ਬੜਾ ਔਟ ਜਿਹਾ ਲੱਗ ਰਿਹਾ ਸੀ ਇੱਕ ਤੇ ਭਾਰੀ ਚੁੰਨੀ ਹੈ ਉਹ ਬਹੁਤ ਜਿਆਦਾ ਸੰਭਾਲੀ ਨਹੀਂ ਜਾਂਦੀ ਹੈ ਮਿਰਰ ਕਰਕੇ ਉਹਦੇ ਚ ਪੂਰੇ ਮਿਰਰ ਮਿਰਰ ਲੱਗੇ ਹੋਏ ਨੇ ਤੇ ਬੜੀ ਮੇਬੀ ਉਹਦਾ ਵੇਟ ਹੀ ਪੂਰਾ ਇੱਕ ਡੇਢ ਕਿੱਲੋ ਦਾ ਸਿਰਫ ਚੁਨੀ ਚੁਨੀ ਦਾ। ਲਈ ਨੀ ਜਾ ਰਹੀ ਸੀ ਤੇ ਮੈਨੂੰ ਹੁਣ ਲੱਗ ਰਿਹਾ ਕਿ ਫੁਲਕਾਰੀ ਵੈਸੇ ਹਮੇਸ਼ਾ ਰਹਿੰਦੀ ਹੈ ਫੁਲਕਾਰੀ ਕਦੇ ਵੀ ਆਊਟ ਡੇਟਡ ਨਹੀਂ ਹੁੰਦੀ ਹੈ ਤੇ ਹੁਣ ਮੈਂ ਇੱਕ ਸੋਚ ਰਹੀ ਹਾਂ ਕਿ ਇੱਕ ਫੁਲਕਾਰੀ ਦੀ ਚੁੰਨੀ ਲਵਾਂ ਇੱਕ।
ਹਾਂਜੀ ਹਾਂਜੀ ਲੈ ਲਓ ਨਹੀਂ ਮੈਂ ਤੁਹਾਨੂੰ ਲੈ ਕੇ ਭੇਜ ਦੂੰਗੀ ਜੀ ਕੋਈ ਗੱਲ ਨਹੀਂ ਮਤਲਬ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਲਿ ਮਤਲਬ ਤੁਹਾਨੂੰ ਭੇਜ ਦਊਗੀ ਲੈ ਕੇ।
ਹਾਂ ਕਿਉਂਕਿ ਪੰਜਾਬ ਸਾਈਡ ਦੀ ਬਿਲਕੁਲ ਅਲੱਗ ਹੀ ਡਿਜ਼ਾਇਨਿੰਗ ਰਹਿੰਦੀ ਹੈ ਇੱਧਰ ਅਸੀਂ ਲਵਾਂਗੇ ਨਾ ਤੇ ਉਹ ਮਿਲ ਤੇ ਜਾਊਗੀ ਬਟ ਮਜ਼ਾ ਨਹੀਂ ਆਉਂਦੀ।
ਹਾਂਜੀ ਸਹੀ ਕਿਹਾ ਮਤਲਬ ਪੰਜਾਬ ਦੇ ਨਾ ਇੱਕਦਮ ਲੁੱਕ ਪੰਜਾਬ ਵਾਲੀ ਦਿੰਦੀ ਹੈ ਮੇਨ ਗੱਲ।
ਨਾਲੇ ਬਰੀਕੀ ਨਾਲ ਕੰਮ ਆਉਂਦਾ ਹੈ ਜਿੱਦਾਂ ਹੈਂਡਵਰਕ ਹੁੰਦਾ ਬਿਲਕੁਲ ਬਰੀਕੀ ਨਾਲ। ਪਿਓਰ ਉਹਨਾਂ ਦਾ ਜਿਹੜਾ ਕ ਕੱਪੜਾ ਹੋਏਗਾ ਚੁੰਨੀ ਦਾ ਉਹ ਵੀ ਪਿਓਰ ਤੇ ਹੋਏਗਾ ਇੱਥੇ ਤੇ ਸਿੰਥੈਟਿਕ ਦੇ ਹੀ ਉੱਤੇ ਉਹਨਾਂ ਨੇ ਪੂਰਾ ਕਢਾਈ ਕੀਤੀ ਹੁੰਦੀ ਤੇ ਉਹ ਨਾ ਆੱਛਾਂ ਦੀ ਮ ਨ ਆਦੀ ਪਿਓਰ ਜਜਟ ਨੀ ਹੁੰਦੀ ਹੈ ਜਿੱਦਾਂ ਫੁਲਕਾਰੀ ਦੀ ਚੁਨੀਆਂ ਹੁੰਦੀਆਂ ਨੇ।
ਸਹੀ ਕਿਹਾ ਸਹੀ ਕਿਹਾ ਹਾਂਜੀ ਹਾਂਜੀ ਸਹੀ ਕਿਹਾ ਜੀ। ਹੋਰ ਸੁਣਾੳ ਤੁਹਾਨੂੰ ਟ ਪੈਣਾ ਪਸੰਦ ਹੈ ਜਾਂ ਮੋਡਰਨ ਵਗੈਰਾ ਚ?
ਹੁਣ ਵੈਸੇ ਤਾਂ ਮੇਰੇ ਘਰ ਚ ਜ਼ਿਆਦਾ ਅਲਾਊ ਨਹੀਂ ਹੈ ਵੈਸਟਰ ਅਲਾ ਕਰਦੇ ਨ। ਬਟ ਹੁਣ ਸਮੇਂ ਦੇ ਹਿਸਾਬ ਨਾਲ ਮੈਂ ਪਾ ਲਿਆ। ਸਭ ਕੁਛ ਲੈਂਦੀ ਆ ਲੇਕਿਨ ਪਰਸਨਲੀ ਮੈਨੂੰ ਟਡੀਲੀ ਪਸੰਦ ਹੈ ਬਿਕੋ ਫਿਰ ਨ ਨੂੰਹਾਂ ਵਾਲਾ ਹਿਸਾਬ ਆ ਜਾਂਦਾ ਨਾ ਤੇ ਫਿਰ ਮੰਮੀ ਵਗੈਰਾ ਪਸੰਦ ਨਹੀਂ ਕਰਦੇ ਜ਼ਿਆਦਾ। ਕਦੇ ਕਦਾਰ ਪਾ ਲੈਂਦੀ ਹਾ। ਕਿਧਰ ਘੁੰਮਣ ਜਾਈਦਾ ਹੈ ਜਿਵੇਂ ਆ ਆਊਟਿੰਗ ਵਾਸਤੇ ਜਾਈਦਾ ਹੈ। ਤੇ ਫੇਰ ਤੇ ਕੰਫਰਟੇਬਲ ਜੀਨਸ ਤੇ ਟੀ ਸ਼ਰਟ ਲੇਕਿਨ ਟੀ ਸ਼ਰਟ ਵੀ ਇਸ ਤਰ੍ਹਾਂ ਨ ਹੈ ਬਹੁਤ ਫੈਸ਼ਨਨੇਬਲ ਆਪਣਾ ਜਿੱਦਾਂ ਡੇਲੀ ਵੇਅਰ ' ਲੋਕੀ ਪਾਉਂਦੇ ਨੇ ਟਿਲੀ ਟਾਹਲੀ ਕੰਫਰਟੇਬਲ ਕਲੋਥ ਮੈਨੂੰ ਜ਼ਿਆਦਾ ਪਸੰਦ ਆਉਂਦੇ ਆ।
ਸੇਮ ਸੇਮ ਮੈਨੂੰ ਵੀ ਮੈਨੂੰ ਵੀ ਹਾਂਜੀ ਮਤਲਬ ਮੈਂ ਵੀ ਜੇ ਟਟੀਸ਼ਟਾ ਲਾਵਾਂ ਨਾ ਚ ਕਿਹੜੇ ਵੀ ਮੋਲ ਵਗੈਰਾ ਚੋਂ ਲਵਾਂ ਬਟ ਮੈਂ ਨਾ ਚਾਹੇ ਮ ਐਕਸਲ ਸਜ਼ ਆਉਦਾ ਮੈਂ ਡਬਲ ਐਕਸਲ ਲੈਣੀ ਹ ਖੁੱਲੀ ਡੁੱਲੀ ਹੋਵੇ ਕੰਫਰਟੇਬਲ ਹੋਵੇ ਪਹਿਲੀ ਗੱਲ ਤਾਂ।
ਹਾਂ ਇਕਦਮ ਸਕਿਟਂ ਟਾਈਟ ਤੇ ਮੈਨੂੰ ਪਾਣ ਵੀ ਨੀ ਦਿੰਦੇ ਨਾਲੇ ਮੈਨੂੰ ਵੀ ਕੰਫਰਟੇਬਲ ਨਹੀਂ ਲੱਗਦਾ ਉਦੇ ਚ
ਹਾਂਜੀ, ਹਾਂਜੀ
ਗਰਮੀ ਵੀ ਬਈ ਪੰਜਾਬ ਸਾਈਡ ਵੀ ਗਰਮੀ ਪੈਂਦੀ ਹੈ ਸਾਡੇ ਇੱਧਰ ਵੀ ਬਥੇਰੀ ਗਰਮੀ ਐ। ਤੇ ਇੱਕ ਤੇ ਕੰਫਰਟੇਬਲ ਜ਼ੋਨ ਹੁੰਦਾ ਪਲੱਸ ਕੀ ਰਹਿੰਦਾ ਹੁਣ ਏਸ਼ ਦ ਅਕੋਡਿੰਗ ਫਿਰ ਨਾਂ ਦਾ ਬਹੁਤ ਜ਼ਿਆਦਾ ਅੱਛਾ ਨਹੀਂ ਲੱਗਦੇ ਇੱਕਦਮ ਸਕਿੰਨ ਟਾਈਟ ਪਾ ਲੋ ਤੁਸੀਂ ਫੈਸ਼ਨੇਬਲ ਬਿਲਕੁਲ ਪਾ ਲੋ ਤੋ ਏਜ ਦੇ ਅਕੋਰਡਿੰਗ ਨਾ ਡੀਸ ਲੁਕ ਨੀ ਆਂਦਾ ਉਹੀ ਨਾਲੇ ਫੇਰ ਬੱਚੇ ਵੱਡੇ ਵੱਡੇ ਹੋ ਗਏ ਨੇ ਤੇ ਚੰਗਾ ਨੀ ਲੱਗਦਾ ਥੋੜਾ ਜਿਹਾ ਇਹ ਰਹਿੰਦਾ ਹੈ ਕਿ ਥੋੜਾ ਅ ਰੋਅਲਟੀ ਆਣੀ ਚਾਹੀਦੀ ਹੈ ਲੋਕ ਚ ਔਰ ਸਿੰਪਲ ਸੋਬਰ ਕੱਪੜੇ ਹੋਣੇ ਚਾਹੀਦੇ ਭਾਵੇਂ ਤੁਸੀਂ ਟ੍ਰਡੀਸ਼ਨਲ ਪਾਓ ਭਾਵੇਂ ਤੁਸੀ
ਅ ਵੈਸਟਨ ਪਾ ਲੋ ਸਹੀ ਕਿਹਾ ਚਲੋ ਵੈਸੇ ਮੈਨ ਕੋਲ ਆ ਰਿਹਾ ਵ ਵਧੀਆ ਗੱਲ ਕੀਤੀ ਤੁਸੀਂ ਸ ਮਤਲਬ ਤੁਹਾਡੇ ਨਾਲ ਗੱਲ ਕਰਕੇ ਵੀ ਵਧੀਆ ਲੱਗਿਆ ਚਲੋ ਫਿਰ ਮੈਂ ਬਾਅਦ ਚੋਂ ਗੱਲ ਕਰਦੀ ਤੁਹਾਡੇ ਨਾਲ।
ਹਾਂਜੀ, ਹਾਂਜੀ ਓਕੇ ਜੀ ਸਸ ਰੀ ਕਾਲ